ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਇਸ ਤੋਂ ਉੱਪਰ ਹੋਰ ਠੀਕ ਹੋ ਤੁਸੀਂ?
ਹਾਂਜੀ, ਵਧੀਆ, ਤੁਸੀਂ ਸੁਣਾਓ, ਠੀਕ ਹੋ?
ਵਧੀਆ, ਕੀ ਗੱਲ ਹਾਂਜੀ, ਕੀ ਕਰ ਰਹੇ ਸੀ?
ਮੈਂ ਬਸ ਬੈਠੀ ਸੀ।
ਅੱਛਾ, ਮੈਂ ਕਿਹਾ ਬੜੇ ਦਿਨ ਹੋ ਗਏ, ਪਤਾ ਨਹੀਂ ਕੀ ਗੱਲ ਏ, ਭੈਣ ਜੀ ਨੇ ਗੱਲ ਹੀ ਨਹੀਂ ਕੀਤੀ। ਕਿੱਥੇ ਗਏ ਹੋਏ ਸੀ?
ਅਰੇ ਨਹੀਂ ਬਸ ਪਹਿਲੇ ਗਏ ਸੀ, ਅਸੀਂ ਫਿਰ ਅਸੀਂ ਘੁੰਮ-ਫਿਰ ਕੇ ਆ ਗਏ ਹਾਂ ਜੀ। ਮੈਂ ਆਪਣੀ ਛੋਟੀ ਭੈਣ ਨਾਲ ਗਈ ਸੀ। ਹਾਂਜੀ, ਪੰਦਰਾਂ ਦਿਨ ਦਾ ਟੂਰ ਸੀ। ਘੁੰਮ-ਫਿਰ ਕੇ ਫਿਰ ਅਸੀਂ ਆ ਗਏ, ਅਸੀ ਫੇਰ
ਅੱਛਾ, ਚਲੋ, ਫਿਰ ਤੁਹਾਡੀ ਟ੍ਰਿਪ ਅੱਛੀ ਰਹੀ ਤੁਹਾਡੀ?
ਬੱਸ ਫਿਰ
ਅੱਛਾ-ਅੱਛਾ। ਤੁਹਾਡੀ ਆਵਾਜ਼ ਬਹੁਤ ਅਟਕ ਰਹੀ ਹੈ। ਕਿੱਥੇ ਹੈਗੇ ਓ ਤੁਸੀ?
ਆਇਆ
ਅੱਛਾ-ਅੱਛਾ, ਤੁਸੀਂ ਹੋ ਕਿੱਥੇ ਵੈਸੇ? ਤੁਹਾਡੀ ਬਹੋਤ ਆਵਾਜ਼ ਅਟਕ ਰਹੀ ਹੈ। ਹੈਲੋ। ਹਾਂਜੀ, ਬਹੁਤ ਜ਼ਿਆਦਾ ਹੋ ਰਿਹਾ ਹੈ। ਹਰ ਜਗ੍ਹਾ ਦਿੱਕਤ ਆ ਰਹੀ ਹੈ। ਹਾਂ, ਹੁਣ ਠੀਕ ਆ ਰਹੀ ਹੈ। ਹਾਂਜੀ। ਤੇ ਉਹ ਮੈਂ ਪੁੱਛ ਰਹੀ ਸੀ, ਮੈਂ ਨਾ, ਐਕਚੁਅਲੀ ਮੈਂ ਇੱਕ ਗੱਲ ਬਾਰੇ ਤੁਹਾਡੇ ਕੋਲ ਕੁਝ ਪੁੱਛਣਾ ਸੀ। ਮੈਂ ਸੋਚਿਆ, ਚਲੋ ਤੁਹਾਡੇ ਕੋਲ ਹੀ ਪੁੱਛ ਲੈਂਦੀ ਹਾਂ। ਤਹਾਨੂੰ ਕਾਫੀ ਨੌਲੇਜ ਹੈਗੀ ਹੈ।
ਹਾਂਜੀ-ਹਾਂਜੀ, ਤੁਹਾਨੂੰ ਕੀ ਚਾਹੀਦਾ ਵੈਸੇ ਮੇਕਅੱਪ ਵਗੈਰਾ ਵਿੱਚ ਤੁਸੀਂ?
ਦੇਖੋ, ਪੂਰੇ ਟੋਟਲੀ ਹਾਂ, ਪੂਰਾ ਟੋਟਲੀ ਸਮਾਨ ਹੀ ਹੋ ਜਾਏ, ਜਿਵੇਂ ਹੁਣ ਨਾ, ਘਰ ਵਿੱਚ ਮੈਰਿਜ ਹੈਗੀ ਏ।
ਅੱਛਾ-ਅੱਛਾ।
ਹਾਂਜੀ, ਉਹਦੇ ਅਕੋਰਡਿੰਗ ਮੈਂ ਪੁੱਛ ਰਹੀ ਸੀ ਬਈ ਫਾਊਂਡੇਸ਼ਨ ਹੋ ਜਾਏ ਨਾ, ਲੂਜ਼ ਪਾਊਡਰ ਵੀ ਚਲ ਰਹੇ ਨੇ, ਅੱਜਕੱਲ੍ਹ
ਹਾਂਜੀ, ਤੁਸੀਂ ਵੈਸੇ ਕੁਝ ਯੂਜ਼ ਕੀਤਾ ਪਿਹਲੇ, ਕੋਈ ਫਾਊਂਡੇਸ਼ਨ ਵਗੈਰਾ?
ਨਾ, ਮੈਨੂੰ ਕਾਫੀ ਟਾਈਮ ਹੋ ਗਿਆ ਯੂਜ਼ ਕੀਤੇ। ਮੈਂ ਲੈਕਮੇ ਦੀ ਇੱਕ ਕ੍ਰੀਮ ਆਉਂਦੀ ਸੀ, ਮੈਂ ਉਹੀ ਯੂਜ਼ ਕਰਦੀ ਸੀ।
ਅੱਛਾ, ਉਹ ਸੀਸੀ ਕ੍ਰੀਮ ਸੀ।
ਹਾਂਜੀ।
ਉਹ ਵੈਸੇ ਮੋਸਟਲੀ ਸਾਰੇ ਹੀ ਯੂਜ਼ ਕਰਦੇ ਨੇ। ਉਹ ਵੀ ਬੜੀ ਅੱਛੀ ਓਹ ਉਹ ਤੇ ਨਾ ਕੋ ਡੇਲੀ ਬਸੇ ਸਹੀ ਆ। ਜਿੱਦਾਂ ਬੰਦੇ ਨੇ ਕੋਈ ਨੇੜੇ ਤੇੜੇ ਜਾਣਾ।
ਏਦਾ ਨੀ ਹੁੰਦੇ।
ਹਾਂਜੀ -ਹਾਂਜੀ ਬਿਲਕੁਲ। ਓਹੀ ਡੇਲੀ ਮਤਲਬ ਕਿ ਜਿੱਦਾਂ ਕਿਸੇ ਇੱਥੇ ਅਸੀ ਜਾਣਾ ਏ ਕਿਸੇ ਦੇ ਘਰ ਜਾਣਾ ਏ ਯਾ ਓਦਾ ਨੋਰਮਲ ਐਵੇਂ ਈ ਗੈਟ ਟੂਗੈਦਰ ਹੋਏ ਬੰਦਾ ਤਾਂ ਲਗਾ ਲੇੰਦਾ ਏ। ਹੋਰ? ਹੈਲੋ ਮੈਨੂੰ ਹੈਲੋ? ਹੈਲੋ? ਤੁਆਡੀ ਆਵਾਜ਼ ਨੀ ਆ ਰੀ ਮੈਨੂੰ